ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ?
ਹਾਂਜੀ, ਮੈਡਮ ਵਧੀਆ ਹੋਰ ਕੀ ਕਰਦੇ ਸੀ।
ਮੈਂ ਕੁਛ ਨ ਬਸ ਮਨ ਮ ਕੱਪੜੇ ਜੇ ਤਹਿ ਮਾਰਦੀ ਸੀਗੀ। ਹਾਂਜੀ-ਹਾਂ, ਫੇਰ ਐ ਹੁੰਦਾ ਵੀ ਸਵੇਰੇ ਜ਼ਿਆਦਾ ਖਿਲਾਰਾ ਜਿ ਨਹੀਂ ਪੈਂਦਾ ਹੈਗਾ। ਚਲੋ, ਝਾੜੂ-ਪੋਚਾ ਹੀ ਹੋ ਜਾਂਦਾ ਫਿਰ।
ਹਾਂਜੀ-ਹਾਂ, ਜਲਦੀ ਹੋ ਜਾਂਦਾ ਕੁਛ ਗਰਮੀ ਬੜੀ ਹੁੰਦੀ ਆ।
ਹੋਰ-ਹੋਰ, ਟਾਈਮ ਨਾਲ ਛੇ ਵਜੇ ਦੇਖਲੋ ਏਡਾ ਦਿਨ ਚੜਿਆ ਹੁੰਦਾ। ਫਿਰ ਜੀਅ ਵੀ ਨੀ ਕਰਦਾ ਕੰਮ ਕਰਨ ਦਾ ਐ ਹੁੰਦਾ ਆ ਵੀ ਬੱਸ ਹੂੰ-ਹੂੰ, ਐਂ ਹੁੰਦਾ ਵੀ ਬਸ ਅੰਦਰ ਹੀ ਬੈਠੇ ਰਹੋ ਬਾਹਰ ਨਾ ਨਿਕਲੋ।
ਜਿਵੇਂ ਹੁਣ ਦੇਖਲੋ ਮੈਮ ਤੁਸੀਂ ਵੀ ਗਏ ਘੁੰਮਣ ਛੁੱਟੀਆਂ ਚ।
ਨਹੀਂ, ਹਜੇ ਤਾਂ ਜਾ ਹੀ ਗਿਆ ਕਿਤੇ, ਘਰੇ ਸੀਗੇ ਜੀ।
ਅੱਛਾ, ਹਾਂਜੀ ਹਾਂ। ਬਾਰ ਜਾਨ ਦੀ ਤੁਸੀਂ ਕਿਤੀ ਛੁੱ ਅਸੀ ਨਾਨਕੇ ਵਗੈਰਾ ਜਾਂਦੇ ਮੈਂ ਤਾਂ ਜਾਇ ਹੀ ਸੀਗੀ।
ਅੱਛਾ-ਅੱਛਾ, ਬਸ ਉਹ ਟੈਮ ਹੀ ਨੀ ਲੱਗਿਆ ਕੁਛ ਕਦੇ ਕੋਈ ਆ ਜਾਂਦਾ ਰਿਸ਼ ਰਿਸ਼ਤੇਦਾਰੀ ਚ ਜਾਣਾ ਪੈਂਦਾ ਕਈ ਵਾਰ, ਤੇ ਬਸ ਹਜੇ ਟਾਈਮ ਨੀ ਲੱਗਿਆ ਹੈਗਾ। ਫੇਰ ਹੀ ਜਾਕੇ ਆਵਾਂਗੇ ਹੁਣ, ਹਾਂਜੀ ਤੁਸੀਂ ਆ ਗਏ ਨਾਨਕੇ ਤੋ।
ਹਾਂਜੀ ਹਾਂ ਮੈਂ ਤਾਂ ਆ ਗਈ ਸੀਗੀ ਮੈਨੂੰ ਹੋ ਗਏ ਤਿੰਨ-ਚਾਰ ਦਿਨ ਨਾਨਕਿਆ ਤੋਂ ਆਈ ਨੂੰ।
ਅੱਛਾ, ਅੱਛਾ, ਚਲੋ ਵਦੀਆ ਦਿਨ ਲਾਏ ਫਿਰ ਤੋਂ ਤੁਸੀਂ
ਜੀ ਹਾਂ ਮੈਂ ਤਾਂ ਕਾਫੀ ਦਿਨ ਲਾ ਆਈ।
ਠੀਕ ਐ ਠੀਕ ਐ।
ਹੁੰਦੀ ਪਰ ਮੇਰਾ ਜੀਅ ਲੱਗ ਗਿਆ ਸੀ ਐਤਕੀ।
ਠੀਕ ਐ, ਹਾਂਜੀ ਹਾਂ, ਨਾਨਕਿਆਂ ਦਾ ਤਾਂ ਐ ਈ ਹੁੰਦਾ ਵੀ ਜੀਅ ਲੱਗ ਜਾਂਦਾ ਐ ਸਾਰੇ ਬੱਚਿਆਂ ਦਾ।
ਹਾਂਜੀ ਹਾਂ, ਕੁਛ ਸਾਰੇ ਇਕੱਠੇ ਹੁੰਦੇ ਨੇ ਨਾ ਸਾਰਿਆਂ ਦੇ
ਹਾਂ, ਹਾਂ ਐ ਤਾਂ ਹੈ, ਹਾਂ ਐ ਤਾਂ ਹੈ ਬੁ ਕਿੰਨੇਂ-ਕਿੰਨੇ ਸਾਰੇ ਬੱਚੇ ਆਏ ਹੁੰਦੇ ਨੇ ਫਿਰ ਜੀਅ ਲੱਗ ਜਾਂਦਾ ਇਕੱਠੇ ਚ। ਹਾਂ-ਹਾਂ, ਹੂੰ, ਨਾਲੇ ਜੌਇੰਟ ਫੈਮਲੀ ਦਾ ਫ਼ਰਕ ਹੁੰਦਾ ਫਿਰ।
ਹਾਂਜੀ ਹਾਂ। ਆ ਹੁਣ ਗਰਮੀ ਦੇਖ ਲਓ ਕਿੰਨੀ ਜ਼ੈਦਾ ਬਾਜ਼ ਰੀ ਐ ਜੂਨ- ਜੁਲਾਈ ਸੈ ਨੀ ਹੁੰਦਾ ਵੀ ਬਸ। ਕਿੰਨੀ ਗਰਮੀ ਐ।
ਹਾਂਜੀ ਹਾਂ ਐ ਤਾਂ ਹੈ ਅੱਜ ਤੁਆਡੇ ਮੀਂ ਪਿਆ ਸੀਗਾ।
ਕੈਂਦੇ ਸਾਵਣ ਦਾ ਮਹੀਨਾ ਵੀ ਮੀਂ ਪੈਣ ਲੱਗ ਜੂਗਾ ਸੌਉਣ ਦਾ। ਤੇ ਜੇ ਹੁਣ ਦੇਖੋ ਤੁਸੀਂ ਮੀਂਹ ਪੈ ਕੇ ਕਿੰਨੀ ਜ਼ੈਦਾ ਗੰਦੀ ਧੁੱਪ ਨਿਕਲ ਆਂਦੀ ਆ।
ਹੋਰ-ਹੋਰ ਏ ਤਾਂ ਹੈ, ਹੁਣ ਅੱਜ ਤੁਆਡੇ ਮੀਂਹ ਪਿਆ ਸੀ ਮੈਂ ਕਿਆ।
ਤੇ ਮੌਸਮ
ਹੂੰ, ਹੂੰ।
ਹਾਂਜੀ ਹਾਂ, ਅੱਜ ਫੇਰ ਵੀ ਦਿਨ ਚ ਹਵਾ ਚੱਲੀ ਗੀ ਥੋੜ੍ਹੀ ਜੀ
ਅੱਛਾ-ਅੱਛਾ ਸਾਡੇ ਤਾਂ ਅੱਜ ਇੱਧਰ ਸਾਡੇ ਤਾਂ ਅੱਜ ਇੱਧਰ ਸ਼ਾਮ ਜੀ ਨੂੰ ਹੀ ਹਵਾ ਮੀਂ ਹਨੇਰੀ ਜੀ ਬੌਤ ਚੱਲੀ ਸੀਗੀ ਹਾਂ, ਫੇਰ ਓ ਹਾਂਜੀ ਹਾਂ ਮੀਂਹ ਵੀ ਆਇਆ ਸੀਗਾ ਪਰ ਫੇਰ ਓ ਤੋਂ ਬਾਦ ਫੇਰ ਇੰਨੀ ਗਰਮੈਸ਼ ਹੋਈ ਹੋ ਗਈ ਕੇ ਖੜਿਆ ਈ ਨਈ ਜਾਂਦਾ ਹੈਗਾ ਬਾਹਰ ਇੰਨਾ।
ਪਤਾ ਨੀ ਐ ਹੈਗਾ ਹਵਾ ਵਦੀਆ ਚੱਲ ਦੇ।
ਅੱਛਾ-ਅੱਛਾ। ਹਾਂ ਵਦੀਆ ਪਰ ਸਾਡੇ ਤਾਂ ਓਰੇ ਬੌਤ ਓਹ ਚੱਲਿਆ ਹਵਾਂ ਵ ਮਤਲਬ ਪੈਲਾਂ ਤਾਂ ਹਵਾ ਵੀ ਵਦੀਆ ਚੱਲਦੀ ਸੀਗੀ ਫਿਰ ਚਲੋ ਮੀਂ ਵੀ ਆ ਗਿਆ ਥੋੜਾ ਮੋਟਾ ਪਰ ਓ ਤੋਂ ਬਾਦ ਇੰਨੀ ਗੰ ਗਰਮੈਸ਼ ਹੋਈ ਇੰਨੀ ਗੰਦੀ ਗਰਮੀ ਹੋਈ ਨਾ ਬਸ ਸਾ
ਤੇ ਫਿਰ ਗਰਮੈਸ਼ ਜੀ ਹੋ ਜਾਂਦੀ ਐਨਾ, ਸਾਡੇ ਵੀ ਅੱਜ ਹਵਾ ਚੱਲੀ ਗਈ ਸ਼ਾਮ ਜੇ ਨੂੰ ਪਰ ਮੀਂਹ ਵਗੈਰਾ ਕੁਛ ਨਈ ਆਇਆ ਹੈਗਾ।
ਅੱਛਾ, ਅੱਛਾ ਸਾਡੇ
ਹਾਂਜੀ ਹਾਂ, ਨਾ ਜੀ ਜਾ ਮੀਂਹ ਪੈ ਕੇ ਹੋਰ ਵੀ ਗਰਮੀ ਹੋ ਜਾਂਦੀ।
ਹਾਂ-ਹਾਂ, ਏ ਤਾਂ ਹੈ ਮੀਂਹ ਪੈ ਕੇ ਤਾਂ ਮਤਲਬ ਘਬਰਾਟ ਹੋਣ ਲੱਗ ਜਾਂਦੀ ਐ ਇੱਕ ਤਰ੍ਹਾਂ ਦੀ।
ਸਈ ਗੱਲ ਐ, ਵੀ ਜਿਵੇਂ ਦਮ ਖਾਂਸੀ ਜੀ ਨਈ ਹੋ ਜਾਂਦੀ ਵੀ। ਕ ਦਮ ਜ ਘੁੱਟ ਲੱਗ ਜਾਂਦਾ ਵੀ ਗਰਮੀ ਇੰਨੀ ਹੋ ਗਈ।
ਹੁਣ ਤੇ ਦੇਖੋ ਏ ਸੀ ਵੀ ਨਾ ਬੈ ਠਿਆ ਈ ਨੀ ਜਾਂਦਾ ਪਤਾ ਨੀ ਕੀ ਹੋ ਗਿਆ, ਪੱਖਿਆ ਨੀਚੇ ਤਾਂ ਜਮਾ ਈ ਨੀ ਬੈਠਿਆ ਜਾਂਦਾ।
ਹਾਂਜੀ ਹਾਂ ਜਿਵੇਂ ਕੋਈ ਰਿਸ਼ਤੇਦਾਰ ਆ ਜੇ ਜਾਂ ਆਪਣੇ ਦ ਪਹਿਰੇ ਲਾ ਕੇ ਸੋਣਾ ਹੋਵੇ ਤਾਂ ਆਪਾਂ ਏਸੀ ਲਾ ਕੇ ਹੀ ਪੈਨੇ ਆ।
ਹਾਂਜੀ ਹਾਂ, ਸਈ ਗੱਲ ਆ ਹੁਣ ਐ ਹੁੰਦਾ ਵੀ ਚੱਲ ਰਿਸ਼ਤੇਦਾਰ ਵੀ ਗਰਮੀ ਚੋਂ ਆਏ ਆ ਨਾ ਤਾਂ ਆਪਾਂ ਨੂੰ ਲਾਉਣਾ ਪੈਂਦਾ।
ਲਾਉਣਾ ਪੈਂਦਾ ਸਈ ਗੱਲ ਐ, ਨਈ ਆਪਾਂ ਦੁਪਹਿਰੀ ਚਲ ਘੰਟਾ ਜਾਂ ਡੇਢ ਘੰਟਾ ਜਿੰਨਾ ਆਪਾਂ ਲਾਉਣਾ ਲਾ ਲੈਨੇ ਆ ਫੇਰ ਆਪਾਂ ਪੈ ਵੀ ਜਾਨੇ ਆ।
ਹਾਂ-ਹਾਂ ਏ ਤਾਂ ਹੈ ਚੱਲ ਐ ਹੁੰਦਾ ਪਰ ਓ ਪਰ ਬੈਠਿਆ ਨੀ ਜਾਂਦਾ ਗਾ ਚੱਲ ਪੈਲਾਂ ਜਿਵੇਂ ਹੁੰਦਾ ਸੀ ਆਪਾਂ ਇੱਧਰ ਪੈਰਾਂ ਚ ਪੈ ਰਹੇ ਏਸੀ ਤੋਂ ਬਿਨਾਂ ਕਾ ਟ ਲੈਂਦੇ ਸੀ ਪਰ ਇਸ ਵਾਰ ਤਾਂ ਜਮਾ ਈ ਨਈ ਕੱਟਿਆ ਗਿਆ ਹੈਗਾ।
ਇਸ ਵਾਰ ਤਾਂ ਬਹੁਤ ਜ਼ਿਆਦਾ ਗਰਮੀ ਆ ਮੈਡਮ ਦੁਪਹਿਰੇ ਵੀ ਏ ਸੀ ਹੁੰਦਾ ਵੀ ਲਗਾ ਲ ਇਸ ਦਿਨ ਰਾਤ
ਫਿਲਹਾਲ ਵੀ ਤਾਂ ਨ
ਹਾਂਜੀ, ਹਾਂ ਗਰਮੀ ਬੋਤ ਜਾਦਾ।
ਹੂੰ, ਹੂੰ ਏਤਾਂ ਹੈ, ਬੋਤ ਔਖਾ ਯਾ। ਗਰਮੀ ਦਾ ਤਾਂ ਸਹੀ, ਏ ਹੁਨ ਤਾਂ ਮਤਲਬ ਜਿਉਂ-ਜਿਉ ਵਧੀ ਔ ਜਾ ਰਈ ਏ ਗਰਮੀ। ਘਟਨ ਦੇ ਨਾਂ ਤੇ, ਹਰ ਸਾਲ ਇੰਨੀ- ਇੰਨੀ ਵਾਧਦੀ ਏ ਗਰਮੀ, ਹੂੰ-ਹੂੰ ਬੋਤ ਬੁਰਾ ਹਾਲ ਆ। ਏ ਹੁੰਦੈ ਵੀ, ਚਲੋ ਨਿੰਬੂ-ਪਾਣੀ ਵਗੈਰਾ ਬਣਾ ਲਨੇ ਆ, ਔਦੇ ਨਾਲ ਮਾੜੀ ਜਿ ਠੰਡਕ ਮਿਲ ਜਾਂਦੀ ਏ।
ਠੰਡਕ ਜਿਵੇਂ ਅਪਾਂ ਜਾਦਾ ਮਿੱਠਾ ਵੀ ਹੁੰਦਾ ਔ ਏਨਾ ਪੀਤਾ ਯਾ ਨੀ ਜਾਂਦਾ। ਵੀ ਚਲੋ ਨਿੰਬੂ- ਪਾਣੀ ਨਾ ਅਰਾਮ।
ਹਾਂਜੀ ਹਾਂ, ਔਦੇ ਨਾਲ ਰਾਮ ਜਾ ਆ ਜਾਂਦਾ ਬਾਸ। ਤੋਂ ਪਾ ਕੇ ਨਾ ਆਪਾਂ ਵਧੀਆ ਪੀ ਸਕਦੇ ਹਾਂ
ਹਾਂਜੀ ਹਾਂ
ਹਾਂ
ਨਾਲ ਟੇਸਟ ' ਵੀ ਆਪਾਂ ਨੂੰ ਲੀਕਵੋਡ ਚੀਜ਼ਾਂ ਬਹੁਤ ਜ਼ਿਆਦਾ ਪੀਣੀਆਂ ਦ ਨੇ ਗਰਮੀ '
ਦੇਖੋ ਆਪਾਂ ਹੁਣ ਗਰਮੀ ਆ ਆਪਣਾ ਜੇ ਜਿੰਨਾ ਆਪਾਂ ਪਾਣੀ ਲਵਾਂਗੇ ਓਨਾ ਮਤਲਬ ਆਪਣੀ ਹਾਈਡਰੇੇਸ਼ਨ ਆਪਣਾ ਜਿਹੜਾ ਪਾਚਨ ਅ ਸ਼ਕਤੀ ਆ ਉਹ ਵਧੀਆ ਰਹੇਗੀ ਹਨਾ ਤੇ ਵਧੀਆ ਆਪਾਂ ਨੂੰ ਗਰਮੀ ਨੀ ਲੱਗੂਗੀ ਇੰਨੀ
ਹਾਂਜੀ ਜੇ ਆਪਾਂ ਨਿੰਬੂ ਪਾਣੀ ਚ 'ਚ ਪੁਦੀਨਾ ਵਗੈਰਾ ਪਾ ਕੇ ਬਣਾਈਏ ਪੂਰਾ ਉਹਦੇ ਨਾਲ ਆਪਣਾ ਬਹੁਤ ਜ਼ਿਆਦਾ ਲੀਵਰ ਸੈਟਰ ਰਹਿੰਦਾ
ਹਾਂਜੀ ਹਾਂ ਬਹੁਤ ਜਿਆਦਾ ਸਹੀ ਗੱਲ ਹੈ ਹਮ ਹਮ ਜੇ ਗਰਮੀ ਕਾਰਨ ਬੋਤ ਲੋਕ ਬਮਾਰ ਹੋ ਜਾਂਦੇ ਆ ਨਾ, ਵੀ ਬੁਖਾਰ ਚ ਹੁੰਦਾ
ਹਾਂਜੀ, ਹਾਂ, ਗਰਮੀਆਂ ਚ ਬੋਤ ਜਾਦਾ ਬੁਖਾਰ ਚਾਈ ਚਾੜ ਜਾਂਦੈ, ਜੇ ਅਪਾਂ ਏਸੀ ਚ ਧੁੱਪ ਕੁਝ ਨਿਕਲ ਕੇ ਜਾਈਏ ਬਾਰੇ। ਤਾਂ ਵੀ ਦੇਖਲੋ, ਗਰਮ-ਸਰਦ ਹੋ ਕੇ ਬੰਦੇ ਨੂੰ ਬੁਖਾਰ ਚੜ ਜਾਂਦਾ।
ਹਾਂਜੀ ਹਾਂ, ਗਰਮ-ਸਰਦ ਹੋ ਕੇ ਬੁਖਾਰ ਚਾੜ੍ਹ ਜਾਂਦਾ ਯਾ, ਦੇਖਲੋ ਇਹ ਉਹ ਵੈਸੇ ਏਸੀ ਵਧੀਆ ਵੀ ਆ, ਇੱਕ ਚਲ ਉ ਕੈ ਦਨੇਆ ਪਰ ਅਰਾਮ। ਪਰ ਉਹੋ ਮਤਲਬ, ਅਪਨੀ ਬਮਾਰੀਆਂ ਏਨੀਆਂ ਲਾਂਦਾ ਯਾ ਨਾ, ਵੀ ਮਤਲਬ
ਪਰ ਮੈਡਮ, ਗਰਮੀ ਤਾਂ ਹੋਈ ਏ ਵੀ। ਜੇ ਏਸੀ ਆਏ ਨੇ, ਏਸੀਆਂ ਨਾਲ ਹੀ ਏਨੀ ਗਰਮੀ ਵਾਦੀ- ਵਾਦੀ ਜਾਂਦੀ ਏ।
ਸਈ ਗਲ ਏ, ਤੇ ਉ ਰੇਹਾ ਵੀ ਨੀ ਜਾਂਦਾ ਹੇਗਾ। ਪਰ ਇਹ ਹੈਗਾ
ਹਾਂਜੀ ਹਾਂ, ਹੁਣ ਜੇ ਅੱਜ ਕੱਲ ਅਪਾਂ ਬੱਚੇ ਦੇਖੇ, ਔ ਗਰਮੀ ਸੈਨ ਹੀ ਨੀ ਕਰ ਪਾਉਂਦੇ।
ਹਾਂ ਹਾਂ, ਬੱਚੇ ਤਾਂ ਜਮਾਂ ਈ ਨੀ ਗ-ਗਰਮੀ ਪਾਉਂਦੇ, ਔ ਤਾਂ ਐਂ ਹੁੰਦਾ ਵੀ ਏਸੀ ਕਦੋਂ ਲਾਈਏ, ਏਸੀ ਕਦੋਂ ਲਾਈਏ।
ਹਲੇੇ ਆਪਣੇ ਵਰਗੇ ਸਮਝ ਵੀ ਲੈਂਦੇ ਨੇ ਚਲੋ, ਵੀ ਸੈਨ ਕਾਰ ਲੈਂਦੇ ਨੇ ਥੋੜ੍ਹਾ- ਬੌਤਾ। ਕੋਈ ਗਲ ਨੀ।
ਹਾਂਜੀ ਹਾਂ।
ਪਰ ਬੱਚਿਆਂ ਨੂੰ ਬੋਤ ਜਾਦਾ ਗਰਮੀ ਲਾਗਦੀ, ਕਿਉਂਕਿ ਗਰਮੀ ਹੀ ਏਨੀ ਜਾਦਾ ਪੈਣ ਲਾੱਗ ਗੀ।
ਸਈ ਗੱਲ ਏ, ਸਈ ਗੱਲ ਏ। ਹੈ ਤੁਹਾਡੀ ਗੱਲ ਮੰਨਣ ਵਾਲੀ, ਅੱਗੇ-ਅੱਗੇ ਜੇੜੀ ਵਾ ਆਊਗੀ ਬੱਚੇ ਦੇਖਲੋ ਔਨਾ ਦਾ ਕੀ ਬਣੂਗਾ। ਤਾਂ ਏਸੀ-ਏਸਿਆ ਨਾਲ ਹੀ ਰੈਣਗੇ ਸਾਰੇ।
ਜਿਵੇਂ ਹੁਣ ਫਰਿੱਜਾਂ 'ਚ ਦੇਖ ਲੋ, ਕੋਲਡ-ਡਰਿੰਕ ਵਗੈਰਾ ਲੋਕ ਗਰਮੀਆਂ 'ਚ ਪੇਟੀਆਂ ਦਿਆਂ ਪੇਟ ਲਿਆਨਦੇ ਨੇ। ਪਰ ਔ ਨੁਕਸਾਨ ਕਿੰਨਾ ਔਨਾਂ ਦਾ, ਔਨਾਂ ਨੂੰ ਇਹ ਵੀ ਪਤ ਤਾਈ ਹੁੰਦਾ, ਪਰ ਪਤਾ ਹੋਣ ਦੇ ਬਾਵਜੂਦ ਵੀ ਲੋਕ ਜਾਣਕੇ ਪੀਂਦੇ ਨੇ, ਕਿਉਂਕਿ ਔਨਾਂ ਨੂੰ ਸਵਾਦ ਲਗਦੇ ਆ।
ਹੂੰ -ਹੂੰ ਸਾਡੇ ਨਾ ਏਥੇ ਗਵਾਂਢਣ ਏ, ਨਾ ਔ ਜਾਲਜੀਰੇ ਦੀ ਪੇਟੀ, ਦੇ ਗਲੋਲੇ ਆਕੇ ਰਾੱਖ ਖਰੇ ਆ ਘਰੇ, ਔ ਪੀ ਜਾਂਦੀ ਏ, ਪੀ ਜਾਂਦੀ ਏ, ਇੱਕ ਦਿਨ, ਔ ਰਾਤ ਨੂੰ ਇੰਨੀ ਬਿਮਾਰ ਹੋ ਗੀ ਨਾ। ਉਹਦੇ ਮੁੰਡੇ ਉਨੂੰ ਚੱਕ ਕੇ ਹੋ ਹੋਸਪਿਟਲ, ਲੈ ਕੇ ਗਏ ਦੇਖਲੋ, ਹਾਂ ਮਸਾਂ ਉਹਨੂੰ ਸਾਹ ਵੀ, ਨਾ ਆਵੇ ਦੇਖਲੋ।
ਇਹ ਕੋਲਡ ਡ੍ਰਿੰਕਸ, ਦੇ ਨਾਲ ਹੀ ਆ। ਦੇਖੋ ਜੀ, ਆਪਾਂ ਪੇਟੀ ਲਿਆ ਕੇ ਰਖ ਲੀ, ਚਲੋ ਓਨੁ ਲਿਮਟ ਚ ਪੀਓ। ਇੰਨਾ ਨਾ ਪੀਓ, ਇਹਦਾ ਥੋੜ੍ਹਾ ਜਿਹੇਹਾ ਟੇਸਟ ਜੇ ਹਿਸਾਬ ਨਾਲ ਹੁੰਦਾ, ਪਰ ਜੇ ਪੀਣੀ ਜੇ, ਆਪਾਂ ਨਾ ਵੀ ਪੀਵਾਂਗੇ ਤਾਂ ਕੀ ਹੋਜੂਗਾ। ਤਾਂ ਬਹੁਤ ਸਿਹਤ ਤਾਂ, ਆਪਣੀ ਸਹੀ ਰਹੂਗੀ ਨਾ।
ਸਹੀ ਗੱਲ ਏ। ਚਲੋ, ਲਾ -ਲੋ ਵੀ ਹਫ਼ਤੇ ਚ ਚਲੋ ਦੋ ਵਾਰ ਹੋ। ਵਿਆਹ ਨਾ ਵੀ ਦੋ-ਦੋ ਕ ਬੋਤਲਾਂ ਪੀਣੀਆਂ, ਪਰ ਐਂ ਥੋੜ੍ਹੀ ਵੀ ਰੋਜ਼ ਹੀ ਦੋ-ਤਿੰਨ ਬੋਤ
ਹਾਂਜੀ ਹਾਂ ਸਹੀ ਗੱਲ, ਆ ਕੋੋਕ, ਫੈਂਟਾ, ਲਿਮਕਾ ਤਾਂ, ਬਿਲਕੁਲ ਇ ਖ਼ਰਾਬ ਕਰਦੇ ਨੇ, ਜਲ ਮਿਕਸ-ਜੂਸ, ਫਰੂਟ ਏ ਵੀ ਠੀਕ ਰੈਨਦਾ।
ਹਾਂ, ਏ ਵੀ ਠੀਕ ਰਹਿਦਾ, ਫਰੂਟ ਜਿਵੇਂ ਰੀਅਲ ਦਾ ਫਰੂਟ ਹੋ ਗਿਆ। ਲੀਚੀ ਜੂਸ ਹੋ ਗਿਆ, ਹਨਾ ਗੁਆਵਾ ਦਾ ਹੋ ਗਿਆ। ਏ ਤਾਂ ਚਲੋ ਵਧੀਆ ਰਿਹਦੇ ਨੇ, ਪਰ ਜੇੜੇ ਗੈਸ ਆਲੇ ਹੁੰਦੇ ਨੇ ਐਸੀਡਿਟੀ ਆਲੇ ਹੁੰ
ਔ ਤਾਂ ਹਾਂਜੀ ਹਾਂ, ਔ ਨੀ ਪੀਣੇ ਚਾਈਦੇ। ਸਈ ਗਾੱਲ ਏ, ਹਾਂਜੀ ਹਾਂ।
ਤੇ ਚਲੋ ਵਧੀਆ ਗਾੱਲ ਆ।
ਹਾਂਜੀ ਹਾਂ।
ਏਈ ਆ ਵੀ ਬਾਸ, ਚਲੋ ਅਪਣੇ ਬੱਚਿਆਂ ਨੂੰ ਹਨਾ ਹੈਲਦੀ ਖਾਣਾ ਦੳ। ਤੇ ਵੀ ਚਲੋ, ਕੋਲਡ ਡਰਿੰਕ ਵਗੈਰਾ, ਜਿਹੜੀ ਆ ਉਹ ਅਵੋਇਡ ਕਰੋ।
ਹਾਂਜੀ, ਆਹ ਕੋਲਡ ਡਰਿੰਕ ਤਾਂ, ਮੈ ਕਹਾ ਆਪਾਂ ਨੂੰ ਪੀਣੀ ਨਹੀਂ, ਚਾਹੀਦੀ ਇਨੀ।
ਹਾਂ, ਹਾਂ ਸਹੀ ਗੱਲ ਆ, ਬੱਚਿਆਂ ਨੂੰ ਚਲੋ ਹੋਰ ਵਧੀਆ ਜੂਸ, ਲਿਆ ਕੇ ਰੱਖੋ। ਉਹ ਨਾ, ਤੇ ਨਿੰਬੂ ਪਾਣੀ ਵਧੀਆ ਹਾਂਜੀ ਹਾਂ ਮੰਨਟ ਹਾਂ ਉਹ ਠੰਡੇ ਹੁੰਦੇ ਨੇ ਨਾਲੇ
ਬਰਫ਼ ਪਾ ਕੇ, ਇੰਨੀ ਵਧੀਆ ਬਣ ਜਾਂਦੀ ਆ, ਜੇ ਆਪਈ ਬਾਹਰ ਦੇ ਇੱਕੀ ਗਲਾਸ, ਤਾਂ ਆਪਾਂ ਨੂੰ ਜੇ ਆਪਾਂ ਨੇ ਵਧੀਆ ਵਾਲਾ ਕਰਵਾਉਣਾ, ਡਰਾਈ ਫਰੂਟ ਪਵਾ ਕੇ। ਤਾਂ ਉਹ, ਅੱਸੀ -ਨੱਬੇ ਦਾ ਮਿਲੇਗਾ ਆਪਾਂ ਨੂੰ।
ਹਾਂਜੀ ਹਾਂ, ਹਾਂ।
ਕਿਉਂਕਿ, ਮਹਿੰਗਾਈ ਵੀ ਬਹੁਤ ਜ਼ਿਆਦਾ।
ਹਾਂ, ਹਾਂ ਉਹ ਕਿਉਂਕਿ, ਫੇਰ ਉਹ ਮਹਿੰ ਮਹਿੰਗੀਆਂ ਚੀਜ਼ਾਂ ਵਾ।
ਕੇਲੇ ਲਿਆਵਾਂਗੇ, ਤਾਂ ਆਪਾਂ ਸਾਰੇ ਜਾਣੇ ਪੀ ਲਾਂਗੇ, ਘਰ ਚ ਕਿੰਨੇ ਜਾਣੇ।
ਦੇਖਲੋ ਹਾਂ ਮਤਲਬ, ਕਿੰਨੇ ਦਿਨ ਪੀ ਲਾਂਗੇ ਵੀ ਉਹ ਵੀ, ਕੇਲਿਆਂ ਨਾਲ ਆਪਾਂ ਦੇਖਲੋ। ਅ ਚਾਰ ਤਿੰਨ- ਚਾਰ ਦਿਨ ਤਾਂ ਉਹ ਕੇਲੇ ਨਾਲ ਆਪਾਂ ਬਣਾ- -ਬਣਾ ਕੇ ਪੀ ਲਵਾਂਗੇ। ਹਾਂ ਨਾਲੇ, ਕਿੰਨੇ ਜਾਣੇ ਪੀਵਾਂਗੇ, ਨਾਲ ਖੁੱਲਾ ਗਲਾਸ ਐਨ ਵਧੀਆ ਹੁੰਦਾ ਏ।
ਹਾਂਜੀ, ਨਾਲੇ ਜਿੰਨਾ ਮਰਜ਼ੀ ਪੀਓ।
ਹਾਂ ਜਿੰਨਾ ਮਰਜ਼ੀ ਪੀਓ, ਨਾਲੇ ਖ਼ਰਾਬ ਨੀ ਕਰਦਾ ਹੈਗਾ, ਉਹ ਆਪਣੀ ਵਧੀਆ ਨਾ ਨਾਲੇ। ਵਜਨ- ਵੂਜਨ ਜੇ ਕਿਸੇ ਦਾ ਘੱਟ ਹੋਵੇ। ਤਾਂ ਵਧੀਆ ਵੱਧ ਜਾਂਦਾ, ਉਹਦੇ ਨਾਲ ਹਮ, ਹਮ ਇਹ ਤਾਂ ਹੈ। ਇਹ ਪੀਣਾ -ਪੀਣਾ ਚਾਹੀਦਾ ਕਈ ਵਾਰ ਕਈ ਹਾਂ। ਅਸੀਂ, ਤੁਸੀਂ ਬਣਾਉਦੇ ਹੁੰਦੇ ਹੋ? ਬਨਾਨਾ ਸ਼ੇਕ, ਵਗੈਰਾ ਘਰੇ
ਹਾਂਜੀ ਹਾਂ, ਬਣਾ ਲੈਣਾ ਹਾਂ, ਬਨਾਨਾ ਸ਼ੇਕ ਵੀ ਬਣਾ ਲੈਦੇ ਹਾਂ, ਮੈਂਗੋ ਸ਼ੇਕ ਵੀ ਬਣਾ ਲੈਂਦੇ ਹਾਂ। ਅਸੀਂ ਤਾਂ, ਪੀ ਜਿਵੇਂ, ਰਾਤ ਨੂੰ ਕਈ ਵਾਰ ਰੋਟੀ ਤੋਂ, ਬਾਅਦ ਜੀ ਕਰੇ ਓਦੋ। ਜਾਂ, ਦਿਨ ਦੁਪਹਿਰ ਚ
ਸਹੀ ਗੱਲ ਆ, ਹੁਣ ਕਿ ਅਗੇ ਗਰਮ ਦੁੱਧ ਆ ਜਿਹੜਾ, ਉਹ ਪੀਤਾ ਨੀ ਜਾਂਦਾ। ਹਨਾ ਗਰਮੀ, ਸਿਆਲਾ ਚ ਤਾਂ ਪੀ ਲੈਂਣੇ ਆਂ। ਹਾਂ-, ਹਾ ਹਾਂ। ਹੁਣ ਗਰਮ ਚੀਜ਼ ਫਿਰ ਪੀਂਦਾ ਨੀ ਨਾ।
ਹਾਂਜੀ ਆ। ਕੁਛ ਅੱਜ ਕਲ੍ਹ ਦੁੱਧ ਨਾਲ ਵੀ ਨਾ ਗਰਮ ਦੁੱਧ ਉਹ ਨਾਲ ਗਰਮੀ 'ਚ ਨਾ ਗਰਮੈਸ਼ ਜਿਹੀ ਹੋ ਜਾਂਦੀ ਆ ਅੰਦਰ, ਐਸੀਡਿਟੀ ਜਿਹੀ ਬਣ ਜਾਂਦੀ ਆ।
ਹੂੰਮ ਐਸੀਡਿਟੀ ਬਣ ਜਾਂਦੀ।
ਜਿਵੇਂ ਹੁਣ ਆਪਾਂ ਥ ਠੰਡੀ ਮਿੱਠੀ ਲੱਸੀ ਦੇਖ ਲਓ।
ਹੂੰ ਹੂੰ ਇਹ
ਲੱਸੀ ਵੀ ਦੇਖ ਲਓ, ਠੰਡੀ ਮਿੱਠੀ‌ ਉਹ ਪੀਤੀਆਂ ਦੀ ਉਹ ਵੀ ਬਹੁਤ ਵਧੀਆ ਹੁੰਦੀ ਆ ਆਪਣੇ ਪੇਟ ਲਈ।
ਹਾਂਜੀ ਹਾਂ ਇਹ ਤਾਂ ਹੈ।
ਇਹ ਜੀਆਂ ਬਹੁਤ ਸਾਰੀਆਂ ਚੀਜ਼ਾਂ ਨੇ, ਜੋ ਕਿ ਆਪਣੀ ਪੇਟ ਲਈ ਬਹੁਤ ਜ਼ਿਆਦਾ ਵਧੀਆ ਨੇ।
ਬਿਲਕੁਲ ਜੀ, ਬਿਲਕੁਲ, ਇਹ ਤਾਂ ਹੈ।
ਪਰ ਅੱਜ ਕੱਲ ਲੋਕ ਇਹ ਚੀਜ਼ਾਂ ਨੂੰ ਪੀਂਦੇ ਹੀ ਨਹੀਂ ਹੈਗੇ।
ਨਾ, ਨਾ, ਨਾ ਅੱਜ ਕੱਲ੍ਹ ਤਾਂ ਕੋਲਡ ਡਰਿੰਕ ਹੀ ਪੀਂਦੇ ਨੇ ਲੋਕ
ਪਹਿਲਾਂ ਵਾਲਾ ਦੁੱਧ ਹੁੰਦਾ ਸੀਗਾ, ਅੱਜ ਕੱਲ ਦੇਖ ਲੋ ਪੈਕਟ ਦੇ ਵਿੱਚ ਆਉਂਦਾ।
ਹਾਂਜੀ ਹਾਂ ਅੱਗੇ ਹੁਣ
ਕੈਮੀਕਲ ਨੇ, ਉਹ ਪਾਣੀ ਚ ਘੋਲਿਆ ਹੁੰਦਾ ਬਸ।
ਹਾਂਜੀ ਹਾਂ ਆ ਤਾਂ ਹੈ। ਹਾਂਜੀ ਹਾਂ ਪਾਉਡਰ ਨਾਲ ਹੀ ਬਣਦਾ ਆ ਉਹੋ। ਸਹੀ ਗੱਲ ਹੈ, ਚਲੋ ਹਾਂਜੀ ਹਾਂ, ਹਾਂ ਹਾਂਜੀ ਹਾਂ। ਚਲੋ ਠੀਕ ਹੈ ਮੈਡਮ, ਹਾਂ ਸਤਿ ਸ਼੍ਰੀ ਅਕਾਲ ਜੀ।
ਤਾਂ
ਹਾਂਜੀ ਬਸ।